ਵਾਜ ਆ ਰਹੀ ਹੈ?
ਹਾਂਜੀ ਆਂਦੀ ਪਈ ਬੋਲੋ।
ਹਾਂਜੀ ਕਿੱਥੋਂ ਬੋਲ ਰਹੇ ਹੋ ਤੁਹੀ?
ਅਸੀ ਜਲੰਧਰੋ ਬੋਲਦੇ ਹਾਂ, ਜਲੰਧਰੋ।
ਜਲੰਧਰੋ?
ਹਾਂ।
ਹੈਲੋ,
ਹੈਲੋ-
ਹੈਲੋ,
ਹੈਲੋ,
ਜਲੰਧਰੋ ਬੋਲ ਰਹੇ ਹੋ?
ਹਾਂਜੀ ਜਲੰਧਰੋ।
ਅੱਛਾ ਵਾਜ ਆ ਰਹੀ ਐ।
ਹਾਂਜੀ ਆਂਦੀ ਪਈ ਏ।
ਅੱਛਾ ਹੋਰ? ਤੁਸੀ ਤੁਹਾਡਾ ਫੇਵਰੇਟ ਸ਼ਹਿਰ ਕਿਹੜਾ?
ਮੇਰਾ ਫੇਵਰੇਟ ਸ਼ਹਿਰ ਹੈਗਾ ਆ ਚੰਡੀਗੜ।
ਕਿਹੜਾ?
ਚੰਡੀਗੜ?
ਜਲੰਧਰ?
ਜਲੰਧਰ ਨੀ ਚੰਡੀਗੜ।
ਅੱਛਾ। ਹੋਰ ਤੁਸੀ ਦੱਸੋ ਸਵੇਰੇ ਕੀ ਖਾਧਾ ਸੀ?
ਅਸੀ ਸਵੇਰੇ ਖਾਧੇ ਸੀ ਗੋਭੀ ਵਾਲੀ ਰੋਟੀ।
ਹਾਂਜੀ?
ਗੋਭੀ ਵਾਲੀ।
ਕੀ ਖਾਧਾ ਸੀ? ਗੋਭੀ ਵਾਲੀ ਰੋਟੀ। ਅੱਛਾ, ਥੋੜਾ ਉੱਚੀ ਬੋਲੋ ਜੀ ਆਵਾਜ਼ ਨਹੀ ਆ ਰਹੀ ਵੇਹੇ ਤਹਾਡੀ।
ਗੋਭੀ ਵਾਲੀ ਰੋਟੀ ਖਾਧੀ ਸੀ ਸਵੇਰੇ।
ਹੈਲੋ,
ਹੈਲੋ?
ਵਾਜ਼ ਆ ਰਹੀ ਐ?
ਹਾਂਜੀ ਆਂਦੀ ਪਈ ਏ।
ਅੱਛਾ। ਹੋਰ ਦੱਸੋ ਕੀ ਕਰ ਰਹੇ ੳ ਤੁਹਾਨੂੰ ਗੱਡੀ ਚਲਾਣੀ ਆਦੀ ਏ।
ਨਹੀਂ ਗੱਡੀ ਨਹੀਂ ਚਲਾਣੀ ਆਂਦੀ ਮੈਨੂੰ।
ਅੱਛਾ। ਤ ‌ਏ ਤੁਹਾਡਾ ਫੇਵਰੇਟ ਕਲਰ ਕਿਹੜਾ।
ਮੇਰਾ ਫੇਵਰੇਟ ਕਲਰ ਹੈਗਾ ਬਲੈਕ।
ਅੱਛਾ ਤੇ ਤੁਹਾਡੀ ਫੇਵਰੇਟ ਗੱਡੀ ਕਿਹੜੀ ਆ।
ਮੇਰੀ ਫੇਵਰੇਟ ਗੱਡੀ ਹੈਗੀ ਆ ਇਨੋਵਾ।
ਇਨੋਵਾ।
ਹਾਂਜੀ ਸਿਲਵਰ ਕਲਰ।
ਅੱਛਾ ਤੇ ਹੋਰ ਤੁਸੀਂ ਸੈਰ ਸੂਰ ਕਰਨ ਜਾਂਦੇ ਹੋ।
ਜਾਈਦਾ ਕਦੀ ਕਦਾਰ ਜੈਦਾ ਨਹੀਂ ਜਾਂਦੇ।
ਅੱਛਾ ਸੈਰ ਕਰਨ ਨਹੀਂ ਜਾਂਦੇ ਤੁਹੀਂ।
ਨਹੀਂ ਜੈਦਾ ਨਹੀਂ ਜਾਂਦੇ ਅਸੀਂ ਆਪਣੇ ਸਾਡੇ ਕੋਠੇ ਕਾਫੀ ਖੁੱਲ੍ਹਾ ਨਾ ਅਸੀਂ ਉੱਥੇ ਹੀ ਸੈਰ ਕਰ ਲਈ ਹੁੰਦੇ ਜੈਦਾ।
ਅੱਛਾ ਠੰਡਾ ਪਾਨੀ ਪਸੰਦ ਕਰਦੇ ੳ ਤੁਸੀ ਕੇ ਨੋਰਮਲ।
ਠੰਡਾ ਪਾਣੀ ਜੈਦਾ ਵਧੀਆ ਲੱਗਦਾ।
ਅੱਛਾ ਤਹਾਨੂੰ ਗਰਮੀਆਂ ਪਸੰਦ ਹੈ ਕਿ ਸਰਦੀਆਂ।
ਗਰਮੀਆਂ ਵੀ ਪਸੰਦ ਆ ਸਰਦੀਆਂ ਵੀ ਪਸੰਦ ਆ।
ਸਰਦੀਆਂ ਚ ਕੀ ਕਰਦੇ ਹੋ ਤੁਸੀਂ ਸਭ ਤੋਂ ਜੈਦਾ।
ਸਰਦੀਆਂ ਵਿੱਚ ਇਹੀ ਆ ਧੁੱਪੇ ਬਹਿ ਕੇ ਬੰਦਾ ਅਰਮਾਨ ਨਾਲ ਮੂਲੀ ਵਗੈਰਾ ਕੱਟ ਕੇ ਖਾਵੇ। ਕੋਈ ਸੁੱਕੀ ਸਬਜ਼ੀ ਬਣਾਵੇ ਨਾਲ ਫੁਲਕੇ ਵਗੈਰਾ ਲੈ ਕੇ ਖਾਵੇ ਧੁੱਪ ਸੇਕੇ।
ਹਾ
ਮੂਫ਼ਲੀ ਖਾਵੇ।
ਅੱਛਾ ਹੁ ਮੂਫਲੀ ਖਾਨ ਦੇ ਕੀ ਫ਼ਾਇਦੇ ਹੁੰਦੇ ਆ।
ਮੂਫ਼ਲੀ ਖਾਣ ਦਾ ਇਹੀ ਹੁੰਦਾ ਕਿ ਨੁਕਸਾਨ ਥੋੜ੍ਹੀ ਹੁੰਦਾ ਉਹਦਾ ਕੋਈ ਵੈਹੇ ਮੂੰਹ ਦਾ ਚਸ ਖਾਨ ਦਾ ਸਵਾਦ ਆ ਜਾਂਦਾ ਹੋਰ ਕੀ।
ਅੱਛਾ। ਹੋਰ ਦੱਸੋ ਤੁਹਾਡਾ ਫੇਵਰੇਟ ਸਿੰਗਰ ਕੌਣ ਹੈ?
ਮੇਰਾ ਫੇਵਰੇਟ ਸਿੰਗਰ ਹੈਗਾ ਆ ਮਾਸਟਰ ਸਲੀਮ।
ਅੱਛਾ ਤੇ ਤੁਹਾਡਾ ਫੇਵਰੇਟ ਕ੍ਰਿਕੇਟਰ।
ਤੰਦੂਰਕਰ।
ਸਚਿਨ ਤੇਂਦੁਲਕਰ।
ਹਾਂ।
ਅੱਛਾ ਤੇ ਤੁਹਾਡਾ ਫੇਵਰੇਟ ਐਕਟਰ ਕੌਣ ਹੈ?
ਮੇਰਾ ਫੇਵਰੇਟ ਐਕਟਰ ਹੈਗਾ ਆ ਸੰਨੀ ਦਿਉਲ।
ਹਾਂਜੀ।
ਸੰਨੀ ਦਿਓਲ।
ਅੱਛਾ ਸਨੀ ਦਿਓਲ।
ਹਾਂਜੀ।
ਤੇ ਤਹਾਡੀ ਫੇਵਰੇਟ ਐਕਟ੍ਰੈਸ।
ਕਰਿਸ਼ਮਾ ਕਪੂਰ।
ਕਰਿਸ਼ਮਾ ਕਪੂਰ। ਹੋਰ ਤੁਹਾਨੂੰ ਕੇੜੀ ਫੇਵਰੇਟ ਫਿਲਮ ਲੱਗਦੀ ਆ, ਫੇਵਰੇਟ ਫਿਲਮ ਕੌਣ ਕੇੜੀ ਆ ਤੁਹਾਡੀ?
ਮੈਨੂੰ ਸਭ ਤੋਂ ਜਿਆਦਾ ਵਧੀਆ ਲੱਗਦੀ ਆ ਪੰਜਾਬੀ ਫਿਲਮਾਂ।
ਪੰਜਾਬੀ ਫ਼ਿਲਮ ਵਧੀਆ ਲੱਗਦੀ ਆ। ਪੰਜਾਬੀ ਫ਼ਿਲਮ ਕੇੜੀ ਵਧੀਆ ਲੱਗਦੀ ਆ?
ਐ ਜਿੱਦਾਂ ਓ ਨੀ ਆਂਦੀ ਫਿਲਮ ਅ ਗਾਂਧੀ, ਮਧਾਣੀ ਆ
ਹਾਂ।
ਚੱਕ ਦੇ ਫੱਟੇ।
ਹੂੰ।
ਐ ਸਾਰੀਆਂ।
ਅੱਛਾ 'ਤੇ ਤੁਹਾਡੀ ਏਜ ਕਿੰਨੀ ਆ?
ਮੇਰੀ ਹੈਗੀ ਆ ਟਵੰਟੀ ਟੂ।
ਅੱਛਾ ਤੇ ਤੁਹਾਡੇ ਘਰ 'ਚ ਕਿੰਨੇ ਮੈਂਬਰ ਐ?
ਅਸੀਂ ਪੰਜ ਮੈਂਬਰ।
ਪੰਜ ਈ ਮੈਂਬਰ ਓ 'ਤੇ ਤੁਹਾਡੇ ਘਰ ਕੋਈ ਪੈਟ ਹੈਗਾ ਐ?
ਹੈਗਾ।
ਕੇੜਾ ਪੈਟ ਐ?
ਸਾਡੇ ਘਰ ਕੁੱਤਾ ਰੱਖੀ ਦਾ ਈ।
ਅੱਛਾ ਕੀ ਨਾਮ ਉਦਾ?
ਉਦਾ ਨਾਮ ਹੈਗਾ ਜੈਕੀ।
ਅੱਛਾ ਕੇੜੀ ਬਰੀਟ ਐ?
ਬਰੀਟ ਤਾਂ ਪਤਾ ਨੀ ਕਿਉਂਕਿ ਅਸੀਂ ਜਦੋ ਲਿਆਂਦਾ ਹੀ ਨਾ
ਹਾਂਜੀ।
ਤੇ ਐਦਾਂ ਈ ਕਿਸੇ ਦੇ ਘਰੋਂ ਲੈ ਆਂਦਾ ਸੀਗਾ ਸਾਨੂੰ ਦੱਸਿਆ ਨੀ ਉਨੇ।
ਅੱਛਾ! ਕਲਰ ਕੀ ਆ ਉਦਾ?
ਉਦਾ ਕਲਰ ਹੈਗਾ ਬਲੈਕ।
ਅੱਛਾ! ਸਾਡੇ ਘਰ ਵੀ ਇੱਕ ਐਨੀਮਲ ਹੈਗਾ ਕੁੱਤੀ ਆ ਓ।
ਅੱਛਾ।
ਪਮੀਰੀਅਨ ਆ ਉਦੀ ਬ੍ਰੀਡ ਸਵੀਟੀ ਨਾਮ ਰੱਖਿਆ ਦਾ ਜੀ ਆ ਉਦਾ।
ਅੱਛਾ।
ਤੁਹਾਡੀ ਬਰਥ ਰੇਟ ਕਈ ਆ?
ਮੇਰੀ ਹੈਗੀ ਆ, ਚੌਦਾਂ ਪੰਜ ਚਰਾਸੀ।
ਅੱਛਾ। ਹੋਰ ਦੱਸੋ, ਤੁਈ ਭਜਨ ਸੁਨਦੇ ਓ?
ਹਾਂਜੀ ਭਜਨ ਸੁਣਦੇ ਹੁੰਨੀ ਆ ਮੈਂ।
ਅੱਛਾ ਤਾਡਾ ਫੇਵਰੇਟ ਭਜਨ ਕੇੜਾ?
ਫੇਵਰੇਟ ਭਜਨ ਮੇਰਾ ਹੈਗਾ ਆ ਕੀ ਕੈਂਦੇ ਉਨੂੰ ਮਾਤਾ ਦੀ ਭੇਟਾਂ ਲਾ ਕੇ ਨਾ ਓ ਜੇੜੀ ਭੇਟ ਨੀ ਹੈਗੀ ਕੀ ਕੈਂਦੇ ਉਨੂੰ ਦੁੱਖ ਵੀ ਬਥੇਰੇ।
ਹਾਂਜੀ।
ਓ ਵਾਲੀ।
ਮੇਰੀ ਫੇਵਰੇਟ ਤੇ ਗੀ ਹਨੂੰਮਾਨ ਚਾਲੀਸਾ ਲੱਗਦੀ ਮੈਨੂੰ ਵਧੀਆ।
ਅੱਛਾ ਤੁਹੀ ਹਨੂੰਮਾਨ ਚਾਲੀਸਾ ਪੜ੍ਹਦੇ ਔ।
ਹਾਂਜੀ
ਤੁਈ ਪਾਠ ਪੂਜਾ ਕਰਦੇ ਔ?
ਹਾਂਜੀ ਕਰਦਾ।
ਡੇਲੀ?
ਹੋਰ ਡੇਲੀ।
ਤੁਹੀ ਕਿਨੂੰ ਮੰਨਦੇ ਔ?
ਜੀ ਮੈਂ ਹਨੂੰਮਾਨ ਜੀ ਨੂੰ ਮੰਨਾ।
ਤੁਹਾਡੀ ਕਾਸਟ ਕੀ ਐ?
ਵਰਮਾ ਏ ਜੀ।
ਕੀ ਕਰਦੇ ਹੁੰਦੇ ਤੁਹੀ।
ਸਾਡਾ ਜੀ ਸ਼ੇਅਰ ਮਾਰਕੀਟ ਦਾ ਕੰਮ ਐ।
ਅੱਛਾ ਕਿੰਨੇ ਮੈਂਬਰ ਤੂਹੀ?
ਅਹੀ ਜੀ ਪੰਜ ਮੈਂਬਰ ਆ।
ਅੱਛਾ ਕੌਣ-ਕੌਣ ਆ।
ਤਿੰਨ ਜੀ ਅਹੀ ਭੈਣ ਭਰਾ ਵਾ ਤੇ ਮੰਮੀ ਪਾਪਾ ਜੀ।
ਅੱਛਾ ਤੁਹੀ ਮਤਲਬ ਜੁਆਇੰਟ ਫੈਮਿਲੀ ਹੋ ਕੇ ਕੱਲੇ ਰੇੰਦੇ ਔ।
ਜੁਆਇੰਟ ਫੈਮਿਲੀ ਵੀ ਹੈ ਜੀ।
ਅੱਛ
ਹੋਰ ਤੁਹੀ ਦੱਸੋ ਤੁਹਾਡਾ ਫੇਵਰੇਟ ਫੈਸਟੀਵਲ ਕੇੜਾ।
ਫੇਵਰੇਟ ਫੈਸਟੀਵਲ ਹੈਗਾ ਮੇਰਾ ਕੀ ਕੇੰਦੇ ਦੀਵਾਲੀ।
ਅੱਛਾ ਦੀਵਾਲੀ ਚ ਕੀ ਕਰਦੇ ਔ ਜੀ।
ਦੀਵਾਲੀ ਚ ਇਹੀ ਹੁੰਦਾ ਰਾਤ ਨੂੰ ਰੌਣਕ ਲੱਗੀ ਹੁੰਦੀ ਸਾਰਿਆਂ ਦੇ ਕਰਾ ਚ। ਦੀਵੇ-ਦੀਵੇ ਜਗਦੇ ਹੁੰਦੇ ਐ।
ਅੱਛਾ
ਕਿਛ ਬੰਦਾ ਨਜਾਰੇ।
ਹੂੰ। ਹੋਰ
ਹਾਂਜੀ।
ਹੋਰ ਕੀ ਕਰਦੇ ਔ ਤੁਹੀ।
ਮੈਂ ਹਾਊਸ ਵਾਈਫ ਆ।
ਹਾਊਸ ਵਾਈਫ ਹੋ?
ਹੂੰ।
ਅੱਛਾ ਤੇ ਤੁਸੀ ਸਵੇਰੇ ਕੀ ਖਾਧਾ ਸੀ ਖਾਣੇ ਚ।
ਅੱਸੀ ਖਾਧੀ ਹੀ ਗੋਭੀ ਵਾਲੀ ਰੋਟੀ।
ਤੇ ਦੋਪੇਰੇ‌?
ਦੁਪੇਰੇ ਫੁਲਕਾ ਭਿੰਡੀ।
ਅੱਛਾ ਤੇ ਹੁਣ ਕੀ ਖਾਓਗੇ।
ਹੁਣ ਆਪਾਂ ਇੱਦਾ ਈ ਆਲੂ ਨਾਲ ਫੁਲਕਾ।
ਅੱਛਾ ਕੇੜੇ ਆਲੂ ਆ ਤਰੀ ਆਲੇੇ ਸੁੱਕੇ।
ਸੁੁੱਕੇ ਆਲੂ।
ਅੱਛਾ। ਹੈਲੋ
ਹਾਂਜੀ ਬੋਲੋ।
ਹੋਰ ਦੱਸੋ ਤੁਹਾਨੂੰ ਮਤਲਬ ਠੰਡੀਆਂ ਜਗਾ ਜ਼ਿਆਦਾ ਜਾਣਾ ਪਸੰਦ ਹੈ ਕੇ ਠੀਕ ਠਾਕ ਪਹਾੜਾਂ 'ਚ।
ਠੰਡੀਆਂ ਜਗ੍ਹਾ ਜਿਆਦਾ ਵਧੀਆ ਲੱਗਦੀਆਂ।
ਅੱਛਾ ਤੇ ਤਾਡੇ ਘਰ ਕੇਹੜੀ ਟੀ ਵੀ ਲੱਗੇਆ ਦਾ ਤੁਹਾਡੇ ਘਰ।
ਹਾਂਜੀ।
ਟੀ ਵੀ ਲੱਗੇਆ ਦਾ ਤਾਡੇ ਘਰ ਟੀ ਵੀ। ਕੇਹੜਾ ਟੀਵੀ ਆ ਸਮਾਰਟ ਟੀਵੀ ਆ।
ਹਾਂਜੀ।
ਕਿ ਨੋਰਮਲ ਟੀ ਹਾਂਜੀ।
ਐਲ ਸੀ ਡੀ ਐ ਕਲਰਡ।
ਅੱਛਾ ਕਲਰਡ ਐਲ ਸੀ ਡੀ ਆ ਕੇਹੜੀ ਕੰਪਨੀ ਦੀ ਆ।
ਐਂ ਸਮਾਰਟ ਟੀ ਵੀ ਆ।
ਅੱਛਾ ਕਿਹੜੀ ਕੰਪਨੀ ਹੈ ਸੈਮਸੰਗ ਕਿ ਸੋਨੀ।
ਸੈਮਸੰਗ ਦਾ।
ਸੈਮਸੰਗ ਹੈ ਅਤੇ ਤੁਹਾਡੇ ਕੋਲ ਫ਼ੋਨ ਕਿਹੜਾ ਆ ਜੀ।
ਸਾਡੇ ਕੋਲ ਫ਼ੋਨ ਹੈਗਾ ਆ ਗਲੈਕਸੀ।
ਗਲੈਕਸੀ ਏ ਫਿਫਟੀ।
ਹਾਂ।
ਅੱਛਾ ਤੇ ਤ ਤੁਹਾਨੂੰ ਆਉਂਦਾ ਪੂਰਾ ਫੋਨ ਚਲਾਣੇ।
ਨਈ ਮਾੜਾ ਮੋਟਾ ਆਉਂਦਾ ਜ਼ਿਆਦਾ ਨੀਂ।
ਫੇਸਬੁੱਕ ਚਲਾ ਲੈਂਦੇ ਓ।
ਹਾਂ ਫੇਸਬੁੱਕ ਚਲਾ ਲੈਂਨੀ ਹਾਂ ਵਟਸਐਪ ਚਲਾ ਲੈਂਨੀ ਹਾਂ ਮੈਸੇਜ ਸੈਂਡ ਕਰ ਲੈਂਦੀ ਹਾਂ।
ਅੱਛਾ। ਹੋਰ। ਦੱਸੋ ਸਈ ਮਤਲਬ ਤੁਹਾਨੂੰ ਫਾਸਟਫੂਡ 'ਚ ਕੀ ਪਸੰਦ ਹੈ।
ਮੈਨੂੰ ਫਾਸਟ ਫੂਡ ਵਿੱਚ ਸਭ ਤੋਂ ਜਿਆਦਾ ਵਧੀਆ ਪਤਾ ਕੀ ਲੱਗਦਾ। ਬਰਗਰ ਜ਼ਿਆਦਾ ਸਵਾਦ ਲੱਗਦਾ।
ਅੱਛਾ ਪਤੀਲੇ 'ਚ ਕਿੰਨੇ ਲੀਟਰ ਪਾਣੀ ਪੀਂਦੇ ਉਹ।
ਅਸੀਂ ਇੱਕ ਲੀਟਰ ਪੀਂ ਲਈ ਦਾ ਪਾਣੀ।
ਅੱਛਾ। ਤੁਹਾਨੂੰ ਖ ਖੀਰੇ ਪਸੰਦ ਹੈ ਖੀਰੇ ਜਾਂ ਮੂਲੀ ਵਗੈਰਾ ਸੈਲਡ 'ਚ।
ਹਾਂ ਸੈਲਡ ਦੇ ਵਿੱਚ ਜ਼ਿਆਦਾ ਟਮਾਟਰ ਤੇ ਖੀਰੇ ਵਧੀਆ ਲੱਗਦੇ।
ਅੱਛਾ ਤੁਹਾਡਾ ਫੇਵਰੇਟ ਫਰੂਟ ਕਿਹੜਾ ਹੈ।
ਮੇਰਾ ਫੇਵਰੇਟ ਫਰੂਟ ਹੈਗਾ ਅੰਬ।
ਮੈਂਗੋ ਹੈ।
ਹਾਂਜੀ।
ਤੁਸੀਂ ਮੈਂਗੋ ਸ਼ੇਕ ਪੀਂਦੇ ਹੁੰਦੇ ਹੋ।
ਹਾਂ ਮੈਗੋਂ ਸ਼ੇਕ ਪੀਂਦੇ ਹੁੰਦੇ ਆ।
ਅੱਛਾ ਤੁਹਾਨੂੰ ਬਨਾਨਾ ਸ਼ੇਕ ਵਧੀਆ ਲੱਗਦਾ ਕਿ ਮੈਂਗੋ ਸ਼ੇਕ।
ਜ਼ਿਆਦਾ ਵਧੀਆ ਵੈਹੈ ਬਨਾਨਾ ਸ਼ੇਕ ਲੱਗਦਾ ਮੈਨੂੰ।
ਅਹਹ
ਮੈਗੋ ਉਹਦਾ ਖਾਣ ਜ਼ਿਆਦਾ ਸਵਾਦ ਲੱਗਦਾ।
ਹਾਂਜੀ।
ਮੈਂਗੋ ਓਦਾ ਸਵਾਦ ਲੱਗਦੇ ਆ ਖਾਣ ਚ ਸ਼ੇਕ ਬਨਾਣ ਨਾਲੋਂ।
ਹੈਲੋ। ਹੈਲੋ।
ਐ, ਇੱਕ ਮਿੰਟ ਮੈਨੂੰ ਨਾ ਫੋਨ ਆਨ ਢਆ ਕਿਸੇ ਦਾ, ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਦੀ ਹਾਂ।
ਅੱਛਾ, ਠੀਕ ਹੈ।